ਹੈਲੋ
ਹੈਲੋ ਸਤਿ ਸ੍ਰੀ ਅਕਾਲ ਜੀ
ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡੇ
ਬਹੁਤ ਵਧੀਆ
ਮੈਂ ਵੀ ਵਧੀਆ ਨੇ ਔਰ ਘਰ ਪਰਿਵਾਰ ਸਭ ਵਧੀਆ ਨੇ
ਸਭ ਵਧੀਆ ਖਾਣਾ ਵਾਣਾ ਹੋ ਗਿਆ ਤੁਹਾਡਾ
ਹਾਂਜੀ ਸਭ ਕੁਝ ਹੋ ਗਿਆ ਜੀ
ਸਹੀ ਹੈ ਮੈਂ ਹੁਣ ਮੈਂ ਸੋਚਣਾ ਚਾਹੁੰਦੀ ਹਾਂ ਕਿ ਓਨਲਾਈਨ ਸ਼ੋਪਿੰਗ ਤੇ ਫਲਾਈਨ ਸ਼ੋਪਿੰਗ ਚ ਦੇਖਦੇ ਹਾਂ ਕੀ ਕਰੀਏ ਅੱਜ ਮ ਓਨਲਾਈਨ ਚੀਜ਼ਾਂ ਮੰਗਵਾ ਕੇ ਦੇਖੀਆਂ ਨੇ ਕੁਛ ਥੋੜਾ ਮਤਲਬ ਉਹ ਹੁੰਦਾ ਕਿ ਓਨਲਾਈਨ ਚਲੋ ਸਸਤੀ ਮਿਲ ਜਾਂਦੀ ਆ ਆਪਾਂ ਨੂੰ ਪਰ ਔਫਲਾਈਨ ਥੋੜੀਆਂ ਕਿਉੰਕੀ ਆਪਾਂ ਪਰਖ ਕੇ ਲੈਂਦੇ ਹਾਂ ਜੋ ਵੀ ਚੀਜ਼ ਲੈਂਦੇ ਹਾਂ
ਹੁਣ ਮੈਂ ਉ ਦੇ ਅੰਦਰ ਨਾ ਪਾਣੀ ਦੀਆਂ ਬੋਤਲਾਂ ਦੇਖੀ ਸੀ ਜੋ ਅੱਸੀ ਰੁਪਏ ਮੈਂ ਛੇ ਬਹੁਤ ਪਤਲਾ ਦੇ ਰਿਹਾ ਸੀ ਵੋ
ਹਾਂਜੀ
ਤੇ ਮੈ ਇਹੀਓ ਰਿਸਕ ਹੋ ਰਿਹਾ ਸੀ ਕਿ ਮੈਂ ਖਰੀਦਾਂਾਂ ਕਿਉਂਕਿ ਮੈਂ ਉਹਓਨੂੰ ਟੱਚ ਵੀ ਨਹੀਂ ਕਰ ਸਕਦੀ ਇਹ ਹੈ ਕਿ ਕਿਵੇਂ ਇਹਦਾ ਪਲਾਸਟਿਕ ਹੋਗਾ ਤੇ ਕਿਵੇਂ ਮੁੜ ਜਾਏਗੇ ਕਿ ਤੇ ਟੁੱਟ ਜਾਏਗੀ ਤੇ ਇਹੀਓ ਚੀਜ਼ਾਂ ਦਾ ਖ਼ਤਰਾ ਰਹਿੰਦਾ ਖਰੀਦ ਟਮ ਨਲਾਈਨ ਦੇ ਅੰਦਰ ਇਹ ਚੀਜ਼ਾਂ ਦਾ ਬਹੁਤ ਰਿਸਕ ਰਹਿੰਦਾ ਹੈ
ਦੋਨਾਂ ਤਰੀਕਿਆਂ ਨਾਲ ਨਾ ਆਪਣੇ ਆਪਣੇ ਫਾਇਦੇ ਹੁੰਦੇ ਆ ਤੁਸੀਂ ਔਨਲਾਈਨ ਸ਼ੋਪਿੰਗ ਕਰਦੇ ਹੋ ਪਰ ਇਹ ਹੈ ਕਿ ਬਸ ਔਨਲਾਈਨ ਤੁਸੀਂ ਸਸਤਾ ਜ਼ਰੂਰ ਦੇਖਦੇ ਹੋ ਪਰ ਦੁਕਾਨ ਤੇ ਜਾ ਕੇ ਜਦੋਂ ਆਪਾਂ ਦੁਕਾਨ ਤੇ ਜਾਂਦੇ ਹਾਂ ਸਮਾਨ ਆਪਾਂ ਅਸਲੀ ਪਤਾ ਚੱਲਦਾ ਕਿ ਅਸਲੀ ਦੇਖ ਰਹੇ ਹਾਂ ਆਪਾਂ ਅੱਖਾਂ ਨਾਲ ਦੇਖ ਰਹੇ ਹਾਂ ਪਰਖ ਪਰਖਦੇ ਹਾਂ ਆਪਾਂ ਤਾਂ ਹੀ ਆਪਾਂ ਤੁਰੰਤ ਖਰੀਦ ਲੈਂਦੇ ਹਾਂ ਔਰ ਔਨਲਾਈਨ ਸੋਚਦੇ ਆਪਾਂ ਹਜ਼ਾਰ ਵਾਰੀ ਸੋਚਦੇ ਹਾਂ
ਉੱਥੇ ਔਨਲਾਈਨ ਦੇ ਅੰਦਰ ਅਸੀਂ ਕਿਸੇ ਚੀਜ਼ ਨੂੰ ਟੱਚ ਕਰਕੇ ਕੇ ਜਾਂ ਕੁਛ ਵੀ ਕਰਕੇ ਅਸੀਂ ਔਡਰ ਕਰਦੇ ਨੇ ਆਪਣੀ ਆਪ ਦੇਖੀ ਚੀਜ਼ਾਂ ਤੇ ਆਫਲੈਣੇ ਦੇ ਅੰਦਰ ਅਸੀਂ ਅਸੀਂ ਮਾਰਕੀਟ ਤੇ ਜਾਵਾਂਗੇ ਤਾਂ ਸੌ ਤਰੀਕੇ ਦੀਆਂ ਚੀਜ਼ਾਂ ਦੇਖਣਗੇ ਦਸ ਜਗ੍ਹਾ ਦਸ ਮਾਰ ਕਿਟਾ ਦੇ ਅੰਦਰ ਜਾਵਾਂਗੇ ਦਸ ਸ਼ੋਪਾਂ ਦੇ ਅੰਦਰ ਜਾਵਾਂਗੇ ਉਸ ਚੀਜ਼ ਨੂੰ ਕਰੀਦੀ ਤਾਂ ਜਾ ਕੇ ਅਸੀਂ ਖਰੀਦਾਂਗੇ ਤੇ ਐਵੇਂ ਨੀ ਕਿ ਹਾਂਜੀ ਜੀ
ਅੱਜ ਕੱਲ੍ਹ ਕੰਪਨੀ ਅਹ ਗ਼ਲਤ ਚੀਜ਼ਾਂ ਬਣਾ ਕੇ ਵੇਚਰਹੀ ਹੈ ਮੇਰੇ ਮੇਰੇ ਨਾਲ ਹਾਂ ਪੈਸੇ ਪੈਸੇ ਪੂਰੇ ਲੈ ਰਹੀ ਹੈ ਪ੍ਰੋਪ ਲੈ ਰਹੀ ਹੈ ਅੱ ਹਜ਼ਾਰ ਹਜ਼ਾਰ ਰੁਪਏ ਦੀ ਮਤਲਬ ਇਨਕੋਸਟ ਇੰਕੋਸਟ ਜਿਆਦਾ ਬਹੁਤ ਜ਼ਿਆਦਾ ਜ਼ਿਆਦਾ ਕੋਸ ਪਰ ਕੀ ਮਿਲਦਾ ਵਿੱਚੋਂ ਕੀ ਨਿਕਲਿਆ ਮੇਰਾ ਫੇਸ ਫੇਸ ਤੇ ਮਤਲਬ ਨਾ ਪੈਚਿਸ ਹੋ ਗਈ ਸੀ ਮੈਂ ਬਹੁਤ ਬੁਰਾ ਹਾਲ ਲਾਲ ਹੋ ਗਈ ਸੀ ਔਰ ਉਨੂੰ ਸਈ ਕਰਨ ਲਈ ਮੈਂ ਬੋਹੋਤ ਔਖ ਫਿਰ ਜਾ ਕੇ ਥੋੜ੍ਹਾ ਜਿਆ ਔਨਲਾਈਨ ਤੇ ਮੈਂ ਡਾਊਟ ਕਰਨ ਲੱਗ ਜਾਂਨੀ ਆਂ ਕਿ ਹਾਂ ਬਾਈ ਯਾਰ ਐਦਾਂ ਯਕੀਨ ਨੀ ਕੀਤ
ਸਈ ਕੈ ਰਏ ਔ ਤੁਸੀਂ ਮੈਂ ਸ਼ੈਂਪੂ ਵਗੈਰਾ ਮੰਗਾਇਆ ਸੀ ਜੋ ਬੜਾ ਈ ਖ਼ਤਰਨਾਕ ਨਿਕਲੇ ਸੀ ਮੇਰੇ ਬਾਲ ਸਾਰੇ ਰਫ ਹੋ ਗਏ ਸੀ। ਤੇ ਪਤੈ ਸਕੀਮਾਂ ਦੇਂਦੇ ਨਾ ਏਨਾ ਔਨਾਂ ਤੋਂ ਉਹਨਾਂ ਦੇ
ਇੱਕ ਨਾਲ ਇੱਕ ਫਰੀ, ਇੱਕ ਨਾਲ ਇੱਕ ਫਰੀ ਮਿਲ ਰੇ ਐ, ਹਾਂ ਬਿਲਕੁਲ
ਆ ਜਾਂਦਾ ਐ ਕਿ ਅਸੀਂ ਖਰੀਦ ਲੇਣੇ ਆਂ। ਜੱਦ ਇਹ ਨੀ ਪਤਾ ਕਿ ਔ ਕੈਂਦੇ ਰਿਵਿਊਜ ਵੀ ਲਗੇ ਹੁੰਦੇ ਲੋਕਾਂ ਦੇ, ਰਿਵਿਊਜ ਵੀ ਹੁੰਦੇ ਨੇ ਕਿ ਕਾਫ਼ੀ ਗੁੱਡ ਪ੍ਰੋਡਕਟ ਐ ਤੇ ਇਹ ਚੀਜ਼ਾਂ ਪੜ ਪੜਾ ਕੇ ਅਸੀਂ ਔਨਲਾਈਨ ਔਡਰ ਤੇ ਕਰ ਲੈਂਨੇ ਆਂ। ਲੇਕਿਨ ਸਾਡੀ ਇਨਾਂ ਦੇ ਅੰਦਰ ਔ ਚੀਜ਼ ਟੈਸਟ ਨੀ ਹੋਈ ਹੁਦੀ ਤੇ ਹਾਰਮ ਕਰਦੀ ਆ ਸਾਨੂੰ ਨਾ ਫੇਰ, ਅਸੀਂ ਅਗਰ ਐਈਔ ਚੀਜ਼ਾਂ ਬਾਹਰ ਔਫਲਾਈਨ ਜਾ ਕੇ ਲੈਗੇ ਦਸ ਮਾਰਕਿਟ ਸ਼ੋਪ ਪਾਂ ਦੇ ਅੰਦਰ ਜਾਏਂਗੇ ਤੇ ਉਹ ਲੋਕੀ ਨਾ ਟੈਸਟ ਕਰਾ ਗ ਨੇ ਭਾਵੇਂ ਕੋਈ ਵੀ ਮੇਕਅਪ ਵਧੀਆ ਚੀਜ ਔ ਟੈਸਟਿੰਗ ਕਰਕੇ ਨਾ ਅਸੀ ਖ਼ਰੀਦ ਲੇਂਗੇ ਤੇ ਇਹ ਚੀਜ਼ਾਂ ਨਾ ਜ਼ਿਆਦਾ ਮਤਲਬ ਠੀਕ ਰਹਿੰਦੀਆਂ ਔਨਲਾਇਨ ਦੇ ਅੰਦਰ ਤੇ ਅਸੀਂ ਬਾਰਗਨਿੰਗ ਵੀ ਕਰਾ ਲੇਨੇ ਆ ਔਨਲਾਈ, ਔਫਲਾਈਨ ਦੇ ਅੰਦਰ ਨਾ ਬਾਹਰ ਮਾਰਕਿਟ ਜਾ ਕੇ ਤੇ ਔਨਲਾਈਨ ਦੇ ਅੰਦਰ ਅਸੀ ਮਾਰਕੀਟ ਔ ਬਾਰ ਗਨਿਗ ਦਾ ਔਪਸ਼ਨ ਈ ਨੀਗਾ।
ਉਹ ਵੈਸੇ ਹੀ ਬਹੁਤ ਦਿੰਦੇ ਨੇ, ਪਹਿਲਾਂ ਉਹ ਤਾਂ ਈ ਤੇ ਦਿੰਦੇ ਨੇ ਕਿ ਕਸਟਮਰ ਮੇਰਾ ਬਨੇ। ਸਟਾਰਟਿੰਗ ਚ ਤਾਂ ਹਰ ਕੋਈ ਕਸਟਮਰ ਬਣਾਣ ਨੂੰ ਹਰ ਕੋਈ ਕਰਦੈ, ਤਾਨੂੰ ਪਤਾ ਈ ਐ ਤਾਂ ਈ ਉਹ ਬੜੀ ਆਪਾਂ ਨੂੰ ਬੋਤ ਔ ਲੱਗਦੈ ਕਿ ਹਾਂ ਬਾਈ ਹੁਣ ਠੀਕ ਐ। ਪਰ ਦੇਖੋ ਕਈ ਵਾਰ ਦੁੱਧ ਵਗੈਰਾ ਵੀ ਮੰਗਵਾਨੇ ਆਂ ਘਰੇ ਆਪਾਂ ਔਨਲਾਈਨ ਈ ਮੰਗਵਾ ਲੇਨੇ ਆਂ। ਇੱਕ ਆਪ ਜਾ ਕੇ ਲੈ ਕੇ ਆਨਾ, ਡੇਟ ਚੈੱਕ ਕਰਕੇ ਲਿਆਨਾ ਔ ਗੱਲ ਵੱਖਰੀ ਜਦੋਂ ਏਦਾਂ ਈ ਦੁੱਧ ਮੰਗਵਾ ਲਿਆ ਔਨਲਾਈਨ ਤਾਂ ਮੰਗਵਾ ਲਿਆ ਫੇਰ ਕਈ ਵਾਰ ਦੁੱਧ ਫਟਿਆ ਆਂਦੈ, ਖ਼ਰਾਬ ਆਂਦੈ ਤੇ ਆਪਾਂ ਉਹਨੂੰ ਰੁ ਕਰ ਸਕਦੇ, ਹਾਂ ਪਹਿਲਾਂ ਤਾਂ ਹੁਣ ਥੋੜੇ ਜਿਹੇ ਸਿਸਟਮ ਬਣ ਗੇ ਐ ਪਹਿਲਾਂ ਸਿਸਟਮ ਬਿਲਕੁਲ ਨੀ ਸੀ ਕਿ ਵਾਪਸ ਵੀ ਕਰ ਸਕਦੇ ਔ ਤੁਸੀਂ।
ਔਈ ਤੋ ਹੁਣ ਮੈਂਨੂੰ ਖਾਣ, ਮੈਂਨ ਦੁੱਧ ਵਗੈਰਾ ਦਾ ਨੀ ਮੈਂ ਖਾਣ ਪੀਣ ਦੀਆਂ ਚੀਜ਼ਾਂ ਹੋ ਗਈ, ਕੂਕੀਜ਼ ਵਗੈਰਾ ਹੋ ਗਏ ਨਾ ਇਹ ਥੋੜਾ ਜਾ ਵੇ ਇਹ ਫਾਇਦੇ ਵੀ ਨੀਗੇ ਨਾ ਔਨਲਾਈਨ ਦੇ ਫਾਇਦੇ ਵੀ ਨੀਗੇ, ਫਾਇਦੇ ਵੀ ਬੜੇ, ਜੇ ਅਸੀਂ ਬਾਹਰ ਨੀ ਜਾ ਸਕ ਨਈ ਕਿਸੀ ਕਾਰਨਵਸ਼ ਕੋਈ ਆ ਗਿਆ ਤੇ, ਸਾਨੂੰ ਇੰਸਟੈਂਟ ਕੋਈ ਚੀਜ਼ ਚਾਹੀਦੀ ਹੈ, ਤਾਂ ਅਸੀਂ ਦਸ ਮਿੰਟ ਦੇ ਅੰਦਰ ਔਡਰ ਕਰਕੇ ਦਸ ਮਿੰਟ ਦੇ ਅੰਦਰ ਸਾਡੇ, ਕੋਲ ਚੀਜ਼ ਪੰਹੁਚ ਜਾਂਦੀ ਹੈ, ਤੇ ਇਹ ਫਾਇਦੇ ਵੀ, ਹਾਂ ਤੇ ਅਸੀਂ ਬਾਹਰ ਜਾਵਾਂਗੇ ਤੇ ਰੈਸ਼ ਕੱਚਾ ਪਾਣੀ ਕਰਕੇ, ਤੇ ਸਾਨੂੰ ਰਸ਼ ਜਾਂ, ਵਗੈਰਾ ਇੰਨਾ ਮਿਲੇਗਾ ਤੇ ਧੁੱਪ ਫੂਪ ਵੀ ਇੰਨੀ ਹੁੰਦੀ ਹੈ, ਕੋਈ ਵੀ ਦੁਪਹਿਰੀ ਕੋਈ ਆ ਜਾਵੇ, ਤੇ ਸਾਡੇ ਕੋਲ ਕੋਈ ਚੀਜ਼ ਨਾ ਹੋਵੇ ਤੇ ਅਸੀਂ ਆਨਲਾਈਨ ਤੇ ਮੰਗਵਾ ਸਕਦੇ ਹਾਂ। ਧੁੱਪ ਦਾ ਧੁੱਪ ਕੇ ਅੰਦਰ ਕਿਵੇਂ ਜਾਵਾਂਗੇ ਇੰਨੀ, ਗਰਮੀ ਦੇ ਅੰਦਰ, ਤੇ ਬੜੇ ਫਾਇਦੇ ਨੇ ਗੇਮ ਚ। ਬਟ ਇਹੀ ਹੋਇਆ ਮੈਂ, ਕਾਫ਼ੀ ਚੀਜ਼ਾਂ ਜੋ ਕੱਪੜੇ ਵੱਪੜੇ ਹੁੰਦਾ ਨਾ। ਤੇ ਮੈਂ ਤੇ ਆਲਾਈਨ ਹੀ ਲੈਂਦੀ ਅ ਮੈਂ ਕੀ ਵੀ ਆਨਲਾਈਨ ਨੀ ਲੈਂਦੀ।
ਮੈਨੂੰ ਵੀ, ਮੈਨੂੰ ਵੀ ਇਹੀ ਮੈਨੂੰ ਵੀ ਇਹੀ ਯਕੀਨ ਹੈ। ਕਿ ਮੈਂ ਆਪ ਜਾ ਕੇ ਦੇਖ ਕੇ ਪਰਖ ਕੇ ਚੀਜ਼ ਲਵਾਂ। ਕਿਉਂਕਿ ਹਰ ਚੀਜ਼ ਦਾ ਬਿਹਤਰ ਚੱਲਦਾ ਹੈ ਕਿ ਹਾਂ, ਆਨਲਾਈਨ ਵੀ ਮੰਗਵਾਈ ਹੈ ਮੈਂ ਇਹ ਨ ਕਹਿੰਦੀ ਕਿ ਮੈਂ ਆਨਲਾਈਨ- ਨਹੀਂ ਮੰਗਵਾਈ ਉਹਨਾਂ ਨੇ ਮੰਗਵਾਈ ਹੈ ਜਦੋਂ ਉਹ ਚੀਜ਼ ਖਰਾਬ ਆਈ ਹੈ ਨੇ। ਇੱਕ ਅੱਧੀ ਤਾਂ ਕੀ ਇੱਕ ਇੱਕ ਇੱਕ, ਇੱਕ ਸਹੀ ਆਈ ਹੈ ਇੱਕ ਚ ਥੋੜਾ ਜਿਹਾ ਦਿੱ
ਡਿਫੈਕਟ ਆਇਆ ਪਤਾ ਮੈਂ ਕੀ ਔਡਰ ਕੀਤਾ ਸੀ ਮੈਂ ਕੁਛ ਔਡਰ ਕੀਤਾ ਸੀ ਮੈਨੂੰ ਕੁਛ ਹੋਰ ਮਿਲਿਆ ਦੇਖੋ। ਇਹ ਹਾਲ ਇਹ ਕਰਦੇ ਨੇ ਲੋਕੀ ਬ ਜਿਹਦੇ ਅੰਦਰ ਕੰਪਨੀ ਇਹ ਕਰਦੀ ਹੈ ਇਹਨਾਂ ਨੂੰ ਸੁਧਾਰ ਹੋਣਾ ਚਾਹੀਦਾ ਹਨਾ ਕਿ ਦੇਖੋ ਕਿਵੇਂ ਕਿਵੇਂ ਲੋਕ ਕੀ ਦੇ ਅੰਦਰ ਪੈਸੇ ਵੀ ਫਸ ਜਾਵੇ ਤਾਂ ਮਨਪਸੰਦ ਚੀਜ਼ ਵੀ ਨਾ ਮਿਲੇ। ਔਰ ਪੈਸਾ ਦਾ ਪੈਸਾ ਵੇਸਟ। ਾਹੁੰਦਾ ਹੈ ਤੇ ਕਿ ਕਿੰਨਾ ਜ਼ਿਆਦਾ ਦੁੱਖ ਲੱਗਦਾ ਹੈ ਇਹ ਨਾ ਚਾਰ ਲੋਕੀ ਹੋਰ ਬੋਲ ਬੋਲਦੇ ਨਾ ਤੁਸੀਂ ਕਿਉਂ ਆਨਲਾਈਨ ਕੀਤਾ। ਤੇ ਇਹਿਓ ਚਾਰੋ ਤਰਫ ਪੁਲਾਟ ਵੀ ਪੈਂਦੀ ਹੈ ਤੇ ਉਹੀ ਕਹਿੰਦੇ ਤੁਸੀਂ ਕਿਉਂ ਨੀ ਬਾਹਰ ਜਾ ਕੇ
ਅੱਜ ਕੱਲ੍ਹ ਫੋਰਡ ਚੱਲ ਰਿਹਾ ਨਾ ਅੱਜ ਕੱਲ੍ਹ ਫੋਰ ਚੱਲ ਰਿਹਾ ਅਗਰ ਇੱਕ ਇਨਸਾਨ ਬਹੁਤ ਮਸ਼ਹੂਰ ਹੋ ਰਿਹਾ ਹੈ ਆਪਣੇ ਲੈਵਲ ਤੇ ਆ ਕੇ ਬਹੁਤ ਅੱਛਾ ਕਰ ਰਿਹਾ ਹੈ ਠੀਕ ਹੈ ਉਹਨਾਂ ਨੂੰ ਦੇਖ ਕੇ ਉਹਨਾਂ ਦੀ ਕੋਪੀ ਕਰਕੇ ਨ ਉਹਦੇ ਨ ਅਹ ਨਕਲੀ ਪੇਜ ਬਣ ਰਹੇ ਹੈ ਤੇ ਉੱਥੋਂ ਕੋਈ ਪੈਸੇ ਦੀ ਹੈ ਇਹ ਚੀਜ਼ਾਂ ਗਦੀਆਂ ਨੇ ਤੇ ਇਸ ਲਈ ਥੋੜਾ ਜ ਡਰ ਲਗਦਾ ਹੈ ਫਿਰ ਕਿੱਥੇ ਵਿਸ਼ਵਾਸ ਲੋਕਾਂ ਨੇ ਕਈ ਲੋਕਾਂ ਨੇ ਪੈਸੇ ਦੇ ਕੇ ਆਪਣੇ ਆਪ ਨੇ ਪੈਸੇ ਗਵਾਏ ਵੀ ਹੈ ਇਹਨਾਂ ਚੀਜ਼ਾਂ ਚ
ਵਹੀ ਤੋਂ ਮੇਰੇ ਵੀ ਮਤਲਬ ਵੇਸਟ ਗਏ ਨੇ ਮੈਨੂੰ ਕੀ ਮਿਲਿਆ ਸੀ ਮੈਨ ਕੁਛ ਹੋਰ ਇਹਨਾਂ ਮੈਨੂੰ ਦੇ ਦਿੱਤਾ ਤੇ ਮੈਨੂੰ ਨਾ ਬੜਾ ਟੈਨਸ਼ਨ ਜਿ ਹੋਗੀ ਕਿ ਮੈਂ ਹੁਣ ਕਬੀ ਨਾ ਨਲਾਈਨ ਸ਼ੋਪਿੰਗ ਨੀ ਕਰਾਂਗੀ ਹਾਂ ਖਾਣ ਪੀਣ ਦੀਆਂ ਚੀਜ਼ਾਂ ਨੋਰਮਲ ਚੀਜ਼ਾਂ ਹੋ ਗ ਉਹ ਮੰਗਵਾਾਲੋ ਤੁਸੀਂ ਬਟ ਪੈਨ ਨੇ ਦੀਆ ਕੱਪੜਿਆਂ ਕੁਛ ਵੀ ਆ ਸਕਿੰਨ ਦੀ ਹੈ ਕੋਈ ਚੀਜ਼ ਹੋ ਗਈ ਤੇ ਤ ਔਡਰ ਨਾ ਹੀ ਕਰੋ ਬਾਹਰ ਜਾ ਕੇ ਭਾਵੇਂ ਟਾਈਮ ਲ ਜਾਵੇ
ਉਹ ਸਹੀ ਹੈ, ਉਹ ਸਹੀ ਹੈ। ਓਰੀਜਨਲ ਚੀਜ਼ ਲਓ ਮ-ਮੋਲ ਚ ਜਾ ਕੇ ਲੋ, ਸ਼ੋਪ ਤੇ ਜਾ ਕੇ ਲੋ, ਜਿੱਥੇ ਤੁਹਾਨੂੰ ਲੱਗ ਰਿਹਾ ਹੈ ਕਿ ਤੁਹਾਨੂੰ ਸਹੀ ਮਿਲ ਰਹੀ ਹੈ ਜਗ੍ਹਾ। ਵੀ ਹੈ ਪਰ ਅੱਜ ਕੱਲ੍ਹ ਮੈਂ ਕਹਣੀ ਆ ਉਹ ਔਫਲਾਈਨ ਮੈਂ ਕਈ ਚੀਜ਼ ਨੋਟ ਇਹ ਵੀ ਕੀਤੀ ਹੈ ਇਕ ਖਾਲੀ ਬੀ ਔਨਲਾਈਨ ਹੀ ਨਹੀਂ, ਔਫਲਾਈਨ ਵੀ ਕਰ ਜਾਂਦੇ ਨੇ, ਪਰ ਵਾਪਿਸ ਨਹੀਂ ਕਰਦੇ। ਵਾਪਿਸ ਨਾ ਔਨਲਾਈਨ ਵਾਲੇ ਕਰਦੇ ਤੇ ਨਾ ਔਫ ਕੱਪੜਿਆਂ ਦੇ ਤ ਖ਼ਾਸ ਕਰਕੇ ਕਪ ਪੜੇ
ਕੱਪੜੇ ਬਿਲਕੁਲ ਸਹੀ ਕਹਿ ਰਹੇ ਹੋ, ਕੱਪੜੇ ਵਾਪਸੀ ਨਹੀਂ ਹੁੰਦੇ ਬਾਕੀ ਹੋਰ ਚੀਜ਼ਾਂ ਪ੍ਰੋਡਕਟ ਵਾਪਸੀ ਹੋ ਜਾਂਦੇ ਨੇ। ਮਾਰਕੀਟਾਂ ਦੇ ਅੰਦਰ ਲੇਕਿਨ ਅਇਓ ਉਹ ਤੇ ਹੈ ਹੀ। ਤੇ ਇਹਨਾਂ ਨੇ ਰਿਟਰਨ ਪੋਲਿਸੀ ਵੀ ਹੋਂਦੀ ਹੈ।
ਹਾਂ ਬਿਲਕੁਲ।
ਔਨਲਾਈਨ ਦੇ ਅੰਦਰ ਗਰੰਟੀ ਵੀ ਹੁੰਦੀ ਹੈ
ਤੇ ਹੁਣ ਦਿਲ ਲਾੱਗ ਗਿਆ ਹੈ ਹੁਣ ਦਿਲ ਕਹਿ ਰਹੀ ਹਾਂ ਉਹਨਾਂ ਦੇ ਬੈ-ਬੈਨੀਫਿਟ ਵੀ ਹੈ ਤੇ ਕੋ ਨਾਲ ਯੂਜ ਕਰਨ ਵਾਲੇ ਕਈ-ਕਈ ਚੀਜ਼ਾਂ ਖ਼ਰਾਬ ਵੀ ਕਰਦੀਆਂ ਨੇ ਆਪਾਂ ਨੂੰ, ਬੈਨੀਫਿਟ ਖਾਲੀ-ਖਾਲੀ ਬੈਨੀਫਿਟ ਨਹੀਂ ਦੇਖੇ ਜਾਂਦੇ ਨਾ।
ਉਹ ਤੇ ਹੈ ਹੀ ਉਹ ਤੇ ਹੈ ਹੀ, ਬੰਦਾ ਬੈਨੀਫਿਟ ਨੂੰ ਕੱਟ ਦੇਂਦਾ ਏ, ਐਵੇਂ ਨੈਗੇਟਿਵ ਚੀਜ਼ਾਂ ਹੋ ਜਾਂਦੀ ਨਾ ਤਾਂ ਉਹਨੂੰ ਬੜੀ ਪਰੇਸ਼ਾਨੀ ਲੱਗਦੀ ਹੈ। ਕੀ ਐ ਚੀਜ਼ਾਂ ਹੋ ਜਾਂਣ ਦੀ ਐ ਨਾਲ-ਨਾਲ। ਤੇ ਉਹੀਓ ਹੈ ਕਿ ਇਲੈਕਟ੍ਰੋਨਿਕ ਆਈਟਮਾਂ ਮੈਂ ਵੀ ਨਾ ਖਰੀਦ ਮੈਂ ਇੱਕ ਵੀ ਨੀ ਖਰੀਦਦੀ ਔਨਲਾਈਨ ਤੁਸੀਂ ਖਰੀਦਦੇ ਇਲੈਕਟ੍ਰੋਨਿਕ ਆਇ
ਨਹੀਂ ਮੈਂ ਕਦੇ ਨੀ ਖਰੀਦੀਆ ਕਦੀ ਵੀ ਲਾਈਫ ਚ ਅੱਜ
ਮੈਂ ਵੀ ਕਿਸੇ ਨੂੰ ਮਤਲਬ ਪ੍ਰੈਫਰੈਂਸ ਨੀ ਕਰਾਂਗੀ ਕਿ ਓਨਲਾਈਨ ਖਰੀਦੋ ਕਈ ਲੋਕੀ ਖਰੀਦ ਲੈਂਦੇ ਆ ਜਿਨਾਂ ਦੇ ਕੋਲ ਟਾਈਮ ਨੀ ਗਾ ਯਾਂ ਆਫੀਸ ਵਾਲੇ ਬੰਦੇ ਨੇ।
ਉਹਨਾਂ ਵਰ ਹਾਂ ਵਰਕਿੰਗ ਵਾਲੇ ਥੋੜਾ ਕਰ ਜਾਂਦੇ ਐ ਹਾਂ ਕਰ ਜਾਂਦੇ ਐ ਵਿਚਾਰੇ ਉਹ, ਉਨਾਂ ਉਹ ਨੂੰ ਪਤਾ ਹੀ ਨੀ ਜਦੋਂ ਚੀਜ਼ ਉਹਨਾਂ ਨੂੰ ਬਸ ਐਟ-ਏ-ਟਾਈਮ ਚਾਹੀਦੀ ਹੈ। ਚਾਇਦੀ ਐ, ਉਹਨਾਂ ਕੋਲ ਟਾਈਮ ਹੀ ਨਹੀਂ ਹੁੰਦਾ ਜਿਹੜਾ ਇੱਕ ਦਿਨ ਮਿਲਦਾ ਐ ਉਹ ਆਪਣੇ ਲਈ
ਉਹਨਾਂ ਵਾਸਤੇ ਨਾ ਔਨਲਾਈਨ ਠੀਕ ਹੈ ਲੇਕਿਨ ਨੋਰਮਲ ਬੰਦੇ ਆ ਜੋ ਮਤਲਬ ਬਿਜਨਸ ਮੈਨ ਹੋ ਗਏ ਕਿਹੜੇ ਵੀ ਜੇ ਨੋਰਮਲ ਬੰਦੇ ਜੇ ਵੀ ਹੋ ਗਏ ਜਿਨਾਂ ਦੇ ਕੋਲ ਟਾਈਮ ਹੈਗਾ। ਐਵੇਂ ਦੀ ਗੱਲ ਨਹੀਂ ਹੈਗੀ ਬਿਜਨਸ ਮੈਨਊ ਹੋਏਗਾ ਜੋ ਮਾਰਕੀਟ ਹੀ ਜਾਏਗਾ। ਤੇ ਲੋ ਜਿਹਨਾਂ ਦੇ ਕੋਲ ਟਾਈਮ ਹੈ ਉਹ ਆਪਣਾ ਬਾਹਰ ਜਾ ਕੇ ਵੀ ਮਤਲਬ ਆਸਾਨੀ ਤਰੀਕੇ ਦੇ ਨਾਲ ਦਸ ਚੀਜ਼ਾਂ ਦੇਖ ਕੇ ਆਪਣੇ ਮਨਪਸੰਦ ਅਹ ਆਪਣੀ ਅੱਖੋ ਤੇ ਆ ਕੇ ਪਲਾਸਟਿਕ ਨੂੰ ਦੇਖ ਕੇ ਵਰ ਟੀ ਵਗੈਰਾ ਪੂਛ ਪਾਛ ਕੇ ਹੀ ਸਾਰਾ ਕੁਛ ਕਰਕੇ ਹੀ ਐ ਖਰੀਦਣੀ ਚਾਹੀ
ਕਈ ਚੀਜ਼ਾਂ ਨਾ ਮੈਂ ਹੁਣ ਘਰ ਦੇ ਰਾਸ਼ਨ ਮੰਗਵਾਉਣੀ ਆ ਕਈ ਚੀਜ਼ਾਂ ਤੇ ਰੇਟ ਸਹੀ ਮਿਲਦਾ ਹੈ ਤਾਂ ਆਪਾਂ ਔਨਲਾਈਨ ਸ਼ੋਪਿੰਗ ਕਰ ਲੈਂਦੇ। ਜਿਵੇਂ ਸਰਫ ਲੈ ਲੋ ਸਰ ਸਸਤਾ ਮਿਲ ਜਾਂਦਾ ਐ ਆਪਾਂ ਨੂੰ। ਟਿੱਕੀ ਸਰਫ ਬਹੁਤ ਚੀਜ਼ਾਂ ਨੇ ਇਹਦੀ ਆਈਟਮ ਜਿਹੜੀ ਆਪਾਂ ਨੂੰ ਔਨਲਾਈਨ ਹੀ
ਬਟ ਦੇਖੋ ਦੇਖ ਖੋ ਇੱਕ ਸਾਥ ਇੱਕ ਫ੍ਰੀ ਕਰ ਦਿੰਦੇ ਨੇ ਤੇ ਰੇਟ ਵੋਹੀ ਕਰ ਦਿੰਦੇ ਨੇ। ਐਹ ਲੋਕੀ ਨਾ ਦੂਸਰੇ ਦੇ ਨਾਲ ਹੀ ਤੁਸੀਂ ਚੀਜ਼ ਦੇ ਨਾਲ ਇਹਨਾਂ ਨੇ ਰੇਟ ਜੋੜੇ ਹੁੰਦੇ ਕੁੱਝ ਦੱਸ ਪੈਸੇ ਦਸ ਬੀਸ ਰੁਪਏ ਕੰਮ ਕਰਕੇ ਤੇ ਐਹ ਚੀਜ਼ਾਂ ਵੀ ਸਮਝ ਨੀ ਆਉਂਦੀਆਂ ਮੈਨ ਕਿ ਐਹ ਵੀ ਧੋਖਾਧੜੀ ਕਰਦੇ ਨਾ ਸਾਡੇ ਨਾਲ। ਕਿ ਐਵੇਂ ਥੋੜੇ ਨਾ ਕਰ ਬੜੀ ਜ਼ਿਆਦਾ
ਹ ਜਿਹੜੀ ਬਹੁਤ ਵੱਡੇ ਵੱਡੇ ਮੋਲ ਜਿਨਾਂ ਨੇ ਖੋਲ ਰੱਖੇ ਆ ਨਾ ਉਹਨਾ ਚ ਤਾਂ ਖਾਸ ਕਰਕੇ ਹੋ ਰਹੀ ਦੋ ਦੁਕਾਨਦਾਰ ਨੀ ਕਰਨਗੇ। ਪਰ ਉਹ ਮੋਲਸ ਵਗੈਰਾ ਚ ਇਹ ਹੈ ਕਿ ਉਹਨਾਂ ਨੂੰ ਪਤਾ ਹੈ। ਕਿ ਮੇਰੀ ਵਿਕਰੀ ਇੰਨੀ ਹੋਣੀ ਹੈ ਤੇ ਇੰਨੀ ਹੋ ਹੀ ਜਾਣੀ ਹੈ।
ਬਈ ਤੇ ਇਹ ਚੀਜ਼ਾਂ ਵੀ ਬੜੀ ਜਿਆਦਾ ਹੋ ਰਹੀ ਆ ਜੋ ਸਰਕਾਰ ਨੂੰ ਨਾ ਇਹ ਚੀਜ਼ਾਂ ਨੂੰ ਰੋਕਥਾਮ ਕਰਨੀ ਚਾਹੀਦੀ ਹੈ ਮੈਂ ਤੇ ਇਹ ਕਹਾਂ, ਤੇ ਉਹ ਤੇ ਹੈ ਹੀ
ਕੱਪੜਾ ਲਓ ਹਾਂ, ਕੱਪੜਾ ਲਓ ਆ ਮਤਲਬ ਆਪ ਆਪ ਲੱਭ ਕੇ ਆਪ ਜਾ ਕੇ ਸ਼ੋਪ ਤੇ, ਤੇ ਜੇ ਲੈਣਾ ਜੇ ਬਾਕੀ ਜੇ ਕੁਛ ਵੀ ਹੋਰ ਵੀ ਚੀਜ਼ ਹੈ, ਜਿੱਥੇ ਹੁਣ ਖਾਣ- ਪੀਣ ਦੀ ਚੀਜ਼ਾਂ ਥੋੜਾ ਬਹੁਤਾ ਚਲੋ ਉਹ ਵੀ ਆਪਾਂ ਫਰੂਟਸ ਜੋ ਵੀ ਘਰੋਂ ਡਰਾਈ ਫਰੂਟਸ ਵਗੈਰਾ ਵੀ ਆਪਾਂ ਕਈ ਵਾਰ ਮੰਗਵਾਣੇ ਆ ਐਮਰਜੈਂਸੀ ਬਹੁਤ ਸੀ ਬਹੁਤ ਜ਼ਰੂਰਤ ਪੈਂਦੀ ਹੈ। ਜਦੋਂ ਕੋਈ ਇੱਕੋ ਦਮ ਇੱਕੋ ਦਮ ਕੋਈ ਆ ਜਾਂਦਾ ਆਪਣੇ ਘਰੇ ਤੇ ਆਪਾਂ ਸਭ ਤੋਂ ਪਹਿਲਾਂ ਹੀ ਜੂਸ ਕਰਦੇ ਹਾਂ।
ਉਹ ਤੇ ਹੈ ਹੀ, ਉਹ ਤੇ ਹੈ ਹੀ, ਉਹ ਨਾ ਇੰਸਟੈਂਟ ਵਾਸਤੇ ਇਹ ਤਾਂ ਓਨਲਾਈਨ ਵੀ ਬੈਸਟ ਹੀ ਹੈਗਾ ਜੀ।
ਹਾਂ ਅੱਛਾ ਵੀ ਹੈ, ਬੁਰਾ ਵੀ ਹੈ, ਬਸ ਕਹਿੰਦੇ ਆ ਕਿ ਆਪਣਾ ਧਿਆਨ ਰ
ਸਮਝਦਾਰੀ ਰੱਖਣੀ ਚਾਹੀਦੀ ਹੈ, ਸਾਨੂੰ ਨਾ ਸਮਝਦਾਰੀ ਹੋਣੀ ਚਾਹੀਦੀ ਹੈ ਕਿ ਕੀ ਚੀਜ਼ ਖਰੀਦਦੇ ਟਾਈਮ ਸਾਨੂੰ ਕੀ ਬੈਨੀਫਿਟ ਮਿਲ ਰਿਹਾ ਕਿ ਦੂਸਰੇ ਚੀਜ਼ ਜੋ ਫ੍ਰਰੀ ਮਿਲ ਰਹੀ ਹੈ। ਉਹਨਾਂ ਨੇ ਉਹ ਉਹਦੇ ਰੇਟ ਜਿਹੜੀ ਜੋੜ ਰੱਖੇ ਦਸ ਬੀਸ ਕੰਮ ਕੇ ਸਾਨੂੰ ਦੇ ਰਹੇ ਹੋ। ਤੋ ਇਹੀਓ ਹੁੰਦਾ ਹੈ। ਚਲੋ ਮੈਨੂੰ ਅਗੇ ਮਤਲਬ ਇਹੀਓ ਕਿ ਸਮਝਦਾਰੀ
ਬਿਲਕੁਲ ਸਹੀ ਗੱਲ ਹੈ, ਸਹੀ ਸਮਝ ਆਂਦੀ ਹੈ, ਨਾ ਹਾਂਜੀ ਬਿਲਕੁਲ ਸਹੀ ਗੱਲ ਹੈ। ਚਲੋ ਮੈਨੂੰ ਵੀ ਬਹੁਤ ਵਧੀਆ ਲੱਗਿਆ। ਤੁਹਾਡੇ ਨਾਲ ਗੱਲ
ਮੈਨੂੰ ਵੀ ਅੱਛਾ ਲੱਗਿਆ, ਤੁਹਾਡੇ ਨਾਲ ਗੱਲਬਾਤ ਕਰ ਜੀ, ਸਤਿ ਸ੍ਰੀ ਅਕਾਲ ਜੀ।